ਸਤਿ ਸ੍ਰੀ ਅਕਾਲ, ਜਸਪ੍ਰੀਤ ਕਿਵੇਂ ਆ?
ਵਧੀਆ, ਤੁਸੀਂ ਕਿਵੇਂ ਹੋ?
ਵਧੀਆ -ਵਧੀਆ, ਹੋਰ ਕੀ ਕਰਨੀ?
ਕੁਛ ਨੀ, ਨੀ ਮੈਂ ਤੈਨੂੰ ਫੋਨ ਕਰ ਲੱਗੀ ਸੀ, ਤੂੰ ਕਰ ਹੀ ਲਿਆ ਏ ਫੋਨ।
ਅੱਛਾ, ਕੀ ਕਹਿਣਾ ਸੀ?
ਮੈਂ, ਤੈਨੂੰ ਮਿਰਚ, ਦਾ ਚਾਰ ਪੁੱਛਣਾ ਸੀ,, ਕਿਵੇਂ ਬਣਦਾ ਹੈ? ਮੈਨੂੰ ਦੱਸੋਗੇ, ਥੋੜਾ ਜਿਹਾ।
ਤੈਨੂੰ ਪਤਾ ਹੀ ਨਹੀਂ ਹੈ।
ਪਤਾ ਤੇ ਹੈਗਾ, ਫੇਰ ਵੀ ਤੁਸੀਂ ਦੱਸੋ?
ਅੱਛਾ ਠੀਕ ਐ, ਅਸੀਂ ਅਲੱਗ ਤਰੀਕੇ ਦੇ ਨਾਲ ਬਣਾਨੇ ਆ ਤਾਂ ਕਰ ਕੇ? ਹੋਰ ਆਂਟੀ ਅਰੀ ਕੀ ਕਾਰਦੇ ਆ? ਆਂਟੀ ਆਰੀ ਕੀ ਕਰਦੇ ਆ? ਅੱਛਾ ਠੀਕ ਐ। ਆ ਮੈਂ ਦੱਸਨੀ ਆਂ, ਸਬ ਤੋਂ ਪੈਲਾਂ ਆਪਾਂ ਮੀਰਚਾ ਨੂੰ ਨਾ ਚੰਗੀ ਤਰਾ ਧੋ ਲੈਣੈ ਐ ਪੂਰੀ ਤਰਾਂ, ਤਾਂ ਕਿ ਅਪਣਾ ਏ ਵੀ ਜੇੜਾ ਅ ਮਿੱਟੀ ਕਚਰਾ ਹਾਂ ਸਾਰਾ ਕੋਛ ਨਿਕਲ ਜੇ, ਫੇਰ ਓਸ ਤੋਂ ਬਾਦ ਮਿਰਚਾਂ ਵਿੱਚ ਲੰਬਾ ਚੀਰਾ ਲਾਣੈ ਵਿੱਚ ਕਰੋ ਮਿਰਚ ਮੀਰਚਾ ਨੂ ਮਤਲਬ ਵਿੱਚੋ ਚੀਰਨਾ, ਫੇਰ ਅ ਏਕ ਏਕ ਭਾਂਡੇ ਚ ਹਲਦੀ, ਨਮਕ, ਸੌਂਫ ਹਾਂ ਨਈ-ਨਈ ਆ, ਪੇਲਾਂ ਆ ਲੇਲੋ ਹਾਂ-ਹਾਂ
ਹਾਂ।
ਆ ਲੈ ਲੋ ਪੇਲਾ, ਫੇਰ ਏਸ ਮਸਾਲੇ ਵਿੱਚ ਨਿਬੂ ਦਾ ਰਾਸ ਪਾ ਕੇ ਮਿਕਸ ਕਾਰ ਲਵੋ
ਹਾਂਜੀ। ਹਾਂਜੀ ਐ ਵੀ ਅਸੀਂ ਵੀ ਕਾਰਨਾ
ਹਾ, ਹਾਂ ਐ ਮਸਾਲਾ ਮਿਰਚਾਂ ਦੇ ਅੰਦਰ ਭਰ ਦੇਓ ਤੇ ਬ ਬਚੇਆ ਹੋਏਆ ਮਸਾਲਾ ਵੀ ਉੱਪਰ ਪਾ ਦੋ ਹਨਾ ਫੇਰ ਸਰਸੋਂ ਦਾ ਤੇ ਤੇਲ ਗਰਮ ਕਾਰਕੇ ਗਰਮ ਕਰਨਾ ਏ ਪੇਲਾਂ, ਗਰਮ ਕਾਰਕੇ ਓਨੂੰ ਥੋੜਾ ਠੰਡਾ ਕਾਰਕੇ ਕਾਰ ਲਵੋ ਤੇ ਮਿਰਚਾਂ ਉੱਤੇ ਪਾ ਦੋ ਠੀਕ ਏ, ਫੇਰ ਫੇਰ ਅਚਾਰ ਨੂੰ ਸਾਫ਼ ਤੇ ਸੁੱਖੇ ਮਤਲਬ ਮਰ ਧਵਾਨ ਵਿੱਚ ਪਾ ਕੇ, ਹਾਂ-ਹਾਂ ਚਾਰ ਪਾੰਜ ਦਿਨ ਧੋੱਪ ਵਿੱਚ ਰੱਖੋ ਐਨ ਵਦੀਆ ਚਾਰ ਹੋ ਜੇਗਾ, ਤੇ ਸਮੱਗਰੀ ਆਪ ਆਪਾਂ ਜੇੜੀ ਲੈਣੀ ਏ ਪਾੰਜ ਸੌ ਗ੍ਰਾਮ ਹਰੀ ਮਿਰਚ ਲੈਨੀ ਏ
ਹਾਂ, ਹਾਂ ਅਸੀਂ ਵੀ ਵੇਲੇ ਹੂਨੇ ਆਂ
ਹਾਂ ਤੇੱਨ-ਚਾਰ ਚਮਚ ਰਾਈ ਯਾਨੀ, ਸਰਸੋਂ ਦਾ ਪਾਊਡਰ ਮੋ ਟਾ ਪਾਊਡਰ ਲੈਣਾ ਬਰੀਕ ਨੀ ਲੈਣਾ
ਜੇ ਏਐ ਪੀਸ ਲੈਨੇ ਆ ਆਪਾਂ
ਹਾਂ, ਹਾਂ, ਹਾਂ, ਹਾਂ ਏਕ ਚਮ ਹੂੰ, ਏਕ ਚੱਮਚ ਹਲਦੀ
ਹਾਂਜੀ।
ਹਨਾ ਏਕ-ਦੋ ਚਮਚ ਨਮਕ ਲੈਨਾ, ਏ ਫੇਰ ਵੇਖ ਲੈਨਾ ਏ ਹਾਂ-ਹਾਂ, ਬੀ ਵੇਖ ਲੈਣੈ ਫੇਰ ਓਸ ਤੋਂ ਬਾਦ ਟੇਸਟ ਕਰ ਲੈਣੈ ਥੋੜਾ ਬਿ ਸਈ ਏ ਘਾੱਟ ਹੋਵੇ ਹੋਰ ਪਾਲੋ਼ ਥੋੜਾ ਹਨਾ, ਏ ਤਾਂ ਮਿਰਚਾਂ ਦੇ ਸ੍ਹਾਬ ਤੇ ਆਜਾ ਆਪਾਂ ਜਾਦਾ ਚਾਰ ਪਾਨੈ ਓਸ ਸ੍ਹਾਬ ਤੇ ਫੇਰ ਹਨਾ, ਫੇਰ ਏਕ ਚਮ ਹਾਂ, ਫੇਰ ਤੁਸੀਂ ਕਾਫੀ ਜਣੇ ਓ ਨਾ, ਚੱਲ ਮੈਂ ਪੁੱਛਾਂਗੀ ਬਾਦ ਚੋਂ ਕੌਣ-ਕੌਣ ਜੇ ਤੁਸੀਂ ਤਾਹਾਡਾ ਪੂਰਾ ਪਰਿਵਾਰ? ਫੇਰ ਓਸ ਤੋਂ ਬਾਦ ਏਕ ਚੱਮਚ ਸੌਂਫ ਪਾ ਲੋ ਮੋਟੀ ਪੀਸੀ ਹੋਈ ਸੌਂਫ ਠੀਕ ਏ, ਫੇਰ ਡੇੜ ਚੱਮਚ ਓ ਪਾ ਲੋ ਜੇੜਾ ਮੇਥੀ ਦਾਣਾ ਹੁੰਦਾ ਏ
ਮੇਥੀ ਦਾਣਾ।
ਹਾਂ, ਅੱਦਾ ਕੁ ਚੱਮਚ ਮੇਥੀ ਦਾਨਾ, ਭੁੰਨ ਕੇ ਪੀਸ ਲੋੋ ਫੇਰ ਪਾਨਾ ਠੀਕ ਏ। ਭੋਨ ਕੇ ਨਾ ਓਨੂ ਤਵੇ ਤੇ ਫੇਰ ਚੰਗੀ ਤਰਾ ਪੀਸ ਕੇ ਫੇਰ ਪਾਨਾ। ਹਾਂ-ਹਾਂ ਪੀਸ ਕੇ, ਫੇਰ ਚਾਰ ਚਾਮ ਚਾਰ-ਪੰਜ ਚੱਮਚ ਜੇੜਾ ਨਿੰਬੂ ਦਾ ਰਾਸ ਲੈਣੈ
ਹਾਂ-ਹਾਂ, ਇੱਕ ਨਿੰਬੂ ਦਾ ਰਾਸ ਲੇ ਲੇਯਾ।
ਹਾਂ-ਹਾਂ, ਫੇਰ ਅੱਦਾ ਕੁੂ ਕਾੱਪ ਸਰਸੋਂ ਦਾ ਤੇਲ ਲੈਣੈ।
ਹਾਂਜੀ-ਹਾਂਜੀ, ਸਾਡੇ ਚ ਏਕ ਪੂਰਾ ਪੈਂਦਾ ਕਾੱਪ।
ਹਾਂ, ਫੇਰ ਕਾਫੀ ਜਣੇ ਆ ਹੋਣ ਤੂੰ ਵੀ ਦਾੱਸ ਦੇ। ਕਿਵੇਂ ਬਣਾਉਣੀ ਹੈ? ਆਪ ਵੀ ਸਮਝ।
ਮੈਂ, ਮੈਂ ਵੀ ਇਵੇਂ ਬਣਾਉਦੀ ਹਾਂ।
ਅੱਛਾ, ਸੇਮ ਰੈਸਿਪੀ, ਆ ਗਿਆ ਸਮਝ ਚੰਗੀ ਤਰ੍ਹਾਂ? ਚਲ ਦੱਸਦੇ, ਕੌਣ- ਕੌਣ ਹੈ, ਘਰ ਵਿੱਚ?
ਮੇਰੀ ਮੰਮਾ ਨੇ, ਮੇਰੇ ਪਾਪਾ ਨੇ, ਮੇਰੇ ਬ੍ਰਦਰ ਨੇ, ਮੇਰੇ ਚਾਚੂ ਜੀ ਨੇ, ਮੇਰੇ ਚਾਚੀ ਜੀ ਨੇ।
ਅੱਛਾ, ਥੋੜੀ ਹੋਲੀ ਦੱਸ।
ਮੇਰੇ ਚਾਚੀ ਦੀ ਲੜਕੀ ਹੈ। ਮੇਰੇ ਚਾਚੇ ਦਾ ਲੜਕਾ ਹੈ। ਮੇਰੇ, ਦਾਦੀ ਜੀ ਏ ਮੇਰੇ ਤਾਇਆ ਜੀ ਏ, ਮੇਰੀ ਤਾਈ ਜੀ ਏ, ਮੇਰੇ ਦੋ ਭਰਾ ਨੇ। ਤੇ ਇੱਕ ਭਾਬੀ, ਇੱਕ ਮੇਰੀ ਭਤੀਜੀ ਏ, ਇੱਕ ਭਾਬੀ ਦਾ ਮੁੰਡਾ ਹੈ।
ਓਕੇ, ਕੀ- ਕੀ ਕਰਦੇ ਆ ਸਾਰੇ?
ਮੇਰੇ ਡੈਡੀ ਤਾਂ ਫਾਰਮਰ ਨੇ, ਵੱਡੇ ਡੈਡੀ ਵੀ, ਫਾਰਮਰ ਨੇ।
ਹੂੰ-ਹੂੰ,
ਮੇਰੇ ਚਾਚੂ, ਹਰੀ ਸ਼ੋਪ ਤੇ ਜਾਂਦੇ ਨੇ। ਮੇਰੇ ਵੱਡਾ ਵੀਰ, ਦੇ ਵੀ ਸ਼ੋਪ ਤੇ ਜਾਂਦਾ ਹੈ। ਤੇ ਮੇਰੇ ਵੱਲ ਜਿਹੜਾ ਮੇਰਾ ਭਰਾ ਏ ਉਹ ਵੀ, ਸ਼ੋਪ ਤੇ ਜਾਂਦਾ ਹੈ।
ਓਕੇ, ਓਕੇ ਹੋਰ ਸੁਣਾ ਕੋਈ ਗੱਲਬਾਤ?
ਵਧੀਆ, ਤੁਹਾਡੇ ਕਿੰਨੇ ਜਾਣੇ ਰਹਿੰਦੇ ਹੋ ਤੁਸੀਂ?
ਅਸੀਂ, ਹੈਗੇ ਹਾਂ ਅੱਠ ਜਣੇ।
ਕੀ -ਕੀ ਕਰਦੇ ਹੋ?
ਵ, ਅ ਅਹ ਮਤਲਬ, ਕੀ ਕਰਦੇ ਨੇ ਉਹ? ਮੇਰੇ ਡੈਡੀ ਫਾਰਮਰ ਨੇ, ਉਹਨਾਂ ਦੀ ਇਨਵੇਟਰ ਦੀ ਸ਼ੋਪ ਹੈ। ਔਰ ਸਾਡੀ ਡੇਅਰੀ ਹੈ। ਵੀਰਾ, ਮੇਰਾ ਕੰਪਨੀ ਚ ਲੱਗਾ ਹੋਇਆ।
ਹਾਂਜੀ- ਹਾਂਜੀ।
ਭਾਬੀ, ਘਰੇ ਹੀ ਹਾਊਸਵਾਈਫ। ਮੰਮੇ ਵੀ, ਹਾਊਸ ਵਾਈਫ ਨੇ, ਹੁਣ ਬੁਟੀਕ ਖੋਲਣ ਦਾ ਸੋਚਿਆ ਹੋਇਆ।
ਅੱਛਾ ਜੀ, ਤੁਸੀਂ ਹੁਣ ਕੀ ਕਰਨਾ, ਇਸ ਤੋਂ ਬਾਅਦ? ਬੀਏ ਤੋਂ ਬਾਅਦ?
ਸਿਲਾਈ, ਸਿਲਾਈ ਸੋਚ ਰਹੀ ਹਾਂ ਕਰਾਂ। ਤੁਸੀਂ ਕਰਨੀ?
ਮੈਂ ਸਿਲਾਈ ਵੀ ਤੇ, ਪਾਰਲਰ ਦਾ ਵੀ ਕੋਰਸ ਕਰਾਂਗੀ, ਮੇਕਅਪ ਦਾ।
ਅੱਛਾ, ਅਲਾਉਡ ਕਰਤਾ ਘਰਦਿਆਂ ਨੇ?
ਹਾਂ, ਕੀਤਾ ਆ ਮੰਮਾ ਨੇ ਤਾਂ ਕਰਤਾ, ਪਾਪਾ ਦਾ ਹਾਲੇ ਪਤਾ ਨੀ।
ਅੱਛਾ, ਤੇ ਸਿਲਾਈ ਸਿੱਖ ਲਾ, ਸਾਡੇ ਨਾਲ ਪਹਿਲਾਂ।
ਹਾਂ, ਮੈਂ ਤਾਂ ਇੱਥੋਂ ਹੀ ਸਿੱਖਾਂਗੀ, ਉਹਦੇ ਪਿੰਡ ਚ
ਤਿੰਨੋ? ਠੀਕ ਹੈ। ਮੈਂ ਤੇ ਪੂਰੀ ਸਿੱਖਣੀ ਹੈ, ਟੋਟਲ ਮਤਲਬ ਪਹਿਲਾਂ ਬੇਸਿਕ ਦੋ ਮਹੀਨੇ ਬੇਸਿਕ ਹੋਏਗੀ। ਫਿਰ ਉਸ ਤੋਂ ਬਾਅਦ, ਚਾਰ ਮੰਥ ਫੈਸ਼ਨ ਡਿਜ਼ਾਇਨਿੰਗ ਬੇਸਿਕ ਵਿੱਚ ਅੱਜ ਦਾ ਸਲਵਾਰ ਸੂਟ ਟਰਾਉਜ਼ਰ ਵਗੈਰਾ ਆ ਜਾਏਗਾ, ਪੈਂਟ ਪਲਾਜ਼ੋ ਅਤੇ ਜਿਹੜਾ ਫੈਸ਼ਨ ਡਿਜ਼ਾਇਨਿੰਗ ਹੈ। ਉਹਦੇ ਵਿੱਚ ਲਾਈਨਿੰਗ ਵਾਲੇ ਸੂਟ ਸ਼ਰਾਰਾ, ਪਲਾਜ਼ੋ। ਮਤਲਬ ਜਿੰਨਾ ਵੀ, ਕੁਛ ਹੁੰਦਾ ਲਹਿੰਗੇ, ਅਹ ਸਾੜੀ ਦੇ ਬਲਾਊਜ਼ ਸਾੜੀ ਬਣਾਉਣਾ, ਲਹਿੰਗੇ ਦੇ ਬਲਾਊਜ਼ ਆ ਸਾਰਾ ਕੁਛ। ਉਹਦੇ ਵਿੱਚ, ਏ ਟੂ ਜੈਡ, ਡਿਜ਼ਾਇਨ ਪਾਉਣੇ ਸ਼ਾਹਾਬਾਦ ਤੌਂ
ਅੱਛਾ ਜੀ, ਮੇਰੇ ਪੇਰੈਂਟਸ ਨੇ ਤਾਂ ਅਲਾਊਡ ਹੀ ਨੀ ਕੀਤਾ, ਸ਼ਾਹਬਾਦ ਜਾਣ ਦਾ।
ਲੈ, ਕੋਲੇਜ ਵੀ ਤੇ ਆਪਾਂ, ਜਾਂਨੇ ਈ ਸਾਂ ਇਕੱਠੇ।
ਫਿਰ ਹੁਣ, ਯਾਰ ਪਤਾ ਤੇ ਹੈਗਾ, ਤੁਹਾਨੂੰ
ਚਲੋ ਕੋਈ ਨੀ, ਕਈਆਂ ਦੇ ਘਰ ਦੇ ਕਿਵੇਂ ਹੁੰਦੇ ਆ। ਹੋਰ ਸੁਣਾ, ਕੋਈ ਗੱਲਬਾਤ?
ਵਧੀਆ, ਸਾਰੇ ਠੀਕ ਨੇ।
ਇਹ ਹੁਣ ਕੋਈ ਹੋਰ ਅਚਾਰ ਪੁੱਛਣਾ।
ਮੈਨੂੰ ਨਿੰਬੂ ਦਾ ਦੱਸ ਦੋ।
ਨਿੰਬੂ ਦਾ ਆਚਾਰ ਚੱਲ ਦੱਸਦੀ ਹਾਂ ਨਿੰਬੂ ਨੂੰ ਚੰਗੀ ਤਰ੍ਹਾਂ। ਧੋ ਕੇ ਪੂਰੀ ਤਰ੍ਹਾਂ ਸਿਖਾ ਲੈਣਾ ਹੈ ਠੀਕ ਏ।
ਹਾਂਜੀ ਹਾਂਜੀ ਅਸੀਂ ਵੀ।
ਹਨਾ ਉਸ ਤੋਂ ਬਾਅਦ ਨਿੰਬੂਆਂ ਦੇ ਚਾਰ ਚਾਰ ਟੁਕੜੇ ਕਰ ਲੈਣੇ ਆ।
ਹਾਂਜੀ, ਹਾਂਜੀ।
ਠੀਕ ਹੈ ਇੱਕ ਵੱਡੇ ਬਰਤਨ ਵਿੱਚ ਨਿੰਬੂ ਨਮਕ ਅੱਛਾ ਇਹ ਜ਼ਿਆਦਾ ਵੱਡੇ ਨਹੀਂ ਪੈਂਦੇ ਉਹ। ਕੇ ਸਾਈਜ਼ ਨੋਰਮਲ ਹੁੰਦਾ ਸਾਈਜ਼ ਛੋਟਾ ਖੱਟਾ ਹੋਏਗਾ ਇੱਕ ਵੱਡੇ ਬਰਤਨ ਵਿੱਚ ਨਿੰਬੋ ਨਮਕ ਠੀਕ ਹੈ, ਠੀਕ ਹੈ। ਇੱਕ ਵੱਡੇ ਬਰਤਨ ਵਿੱਚ ਨਿੰਬੂ ਨਮਕ ਤੇ ਹਲਦੀ ਮਿਲਾ ਲੈਣੀ ਏ।
ਹਾਂਜੀ, ਹਾਂਜੀ।
ਉਸ ਤੋਂ ਬਾਅਦ ਰਾਈ ਮੇਥੀ ਤੇ ਲਾਲ ਮਿਰਚ ਪਾਊਡਰ ਯਾਨੀ ਜਿਹੜੀ ਤੇਗੀ ਮਿਰਚ ਹੁੰਦੀ ਮੈਂ ਵੀ ਉਹ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹਾਂ ਦੇਗੀ ਮਤਲਬ ਬਹੁਤ ਨਾਲ ਬਣਾਉਣ ਅਚਾਰ ਨੂੰ ਜੋ ਵੀ ਦੇਗੀ ਮਿਰਚ ਹੁੰਦੀ। ਫਿਰ ਸਰਸੋਂ ਦਾ ਤੇਲ ਗਰਮ ਕਰਕੇ ਠੰਡਾ ਕਰ ਲਵੋ ਤੇ ਅਚਾਰ ਵਿੱਚ ਪਾ ਦੇਣਾ। ਹਨਾ ਇੱਕ ਤਾਂ ਮਿਰਚ ਵਿੱਚ ਵੀ ਆ ਗਈ ਸੀ। ਅਚਾਰ ਨੂੰ ਸਾਫ਼ ਤੇ ਸੁੱਕੇ ਮਰਤਵਾਨ ਵਿੱਚ ਪਾ ਦਿਓ।
ਹਾਂ ਅਸੀਂ ਤਾਂ ਵੈਸੇ ਤਾਂ। ਜ਼ਿਆਦਾਤਰ ਡੱਬੇ ਯੂਜ ਕਰਨੇ ਆ ਜਾਂ ਘੱਟ ਹੀ ਵਰਤਮਾਨ ਯੂਜ ਕਰਦੇ ਹਾਂ।
ਵਰਤਮਾਨ ਨੂੰ ਦਸ ਪੰਦਰਾਂ ਦਿਨ ਧੁੱਪ ਵਿੱਚ ਰੱਖੋ ਰੋਜ਼ ਇੱਕ ਵਾਰੀ ਹੀ ਲਾ ਦੋ ਅਚਾਰ ਮਤਲਬ
ਹਾਂ ਤਾਂ ਕਿ ਨਿੰਬੂ ਖ਼ਰਾਬ ਨਾ ਹੋਣ।
ਹਾਂ ਹਾਂ ਫਿਰ ਉਸ ਤੋਂ ਬਾਅਦ ਇਹਦੀ ਸਮਗਰੀ ਜਿਹੜੀ ਆਪਾਂ ਲੈਣੀ ਹੈ ਇੱਕ।
ਹਾਂਜੀ।
ਠੀਕ ਹੈ ਸੌ ਇੱਕ ਸੌ ਪੱਚੀ ਗ੍ਰਾਮ ਨਮਕ। ਹਾਂ ਸੌ ਇੱਕ ਸੌ ਪੱਚੀ ਗ੍ਰਾਮ ਨਮਕ।
ਹਾਂਜੀ।
ਅਹ ਦੋ ਚਮਚ ਹਲਦੀ ਲੈਣੀ ਹੈ।
ਹਾਂਜੀ।
ਦੋ ਚਮਚ ਰਾਈ ਆਨਸਰ ਮੋਟਾ ਪਾਊਡਰ ਇੱਕ ਚਮਚ। ਮੇਥੀ ਦਾਣਾ ਭੁੰਨ ਕੇ ਪੀਸ ਲਓ।
ਹਾਂਜੀ।
ਫਿਰ ਇੱਕ ਚਮਚ ਲਾਲ ਮਿਰਚ ਪਾਊਡਰ। ਜੇ ਪਸੰਦ ਹੋਵੇ ਮਤਲਬ ਦੇਗੀ ਮਿਰਚ ਜੇ ਵਧੀਆ ਲੱਗੇ ਤਾਂ। ਰੱਖਨੇ ਆ ਫਿਰ ਡੇਢ ਕੱਪ ਪ ਡੇਢ ਡੇਢ ਦੋ ਕੱਪ ਸਸਤਾ ਤੇਲ।
ਠੀਕ ਹੈ ਜੀ ਅਸੀਂ ਵੀ ਵੈਸੇ ਐਵੇਂ ਪਾਂਦੇ ਹਾਂ।
ਹਾਂ ਹਾਂ
ਹਾਂਜੀ ਅਸੀਂ ਮਿੱਠੇ ਨਿੰਬੂ ਦਾ ਵੀ ਪਾਏਗਾ ਤੇ ਦੂਜੇ ਨਿੰਬੂ ਦਾ ਵੀ ਪਾਏਗਾ।
ਅੱਛਾ, ਅੱਛਾ ਠੀਕ ਹੈ। ਕੇ ਹੋਰ ਸੁਣਾ ਕੋਈ ਗੱਲਬਾਤ ਘਰ ਦੀ ਨਵੀਂ ਤਾਜੀ?
ਬਸ ਕੁਛ ਨੀ ਤੁਸੀਂ ਸੁਣਾਓ?
ਬਸ ਵਧੀਆ ਸਾਰੇ।
ਹਾਂਜੀ।
ਹੋਰ।
ਤੁਹਾਡੇ ਮੰਮਾ ਠੀਕ ਨੇ।
ਹੁਣ ਸਟੱਡੀ ਹਾਂ ਹਾਂ ਵਧੀਆ ਹੁਣ ਸਟੱਡੀ ਕਰਨੀ ਅੱਗੇ ਕੋਈ।
ਹਾਂਜੀ।
ਕੀ ਕਰਨਾ।
ਬੀ ਐਡ।
ਓਕੇ ਵੈਸੇ ਮੈਂ ਤਾਂ ਹੁਣ ਕੁਛ ਨੀ ਕਰਨਾ ਫਿਲਹਾਲ।
ਕਿਉਂ ਤੁਸੀਂ ਨਹੀਂ ਕਿਉਂ ਨੀ ਕਰਨੀ।
ਬਸ ਉਝ ਹੀ
ਅੱਛਾ ਅਸੀਂ ਤਾਂ ਸਾਰਿਆਂ ਨੇ ਕਰਨੀ ਹੈ।
ਕਿੰਨੇ ਕਿੰਨੇ
ਮਨਪ੍ਰੀਤ ਮੈਂ।
ਮਨਾ ਕਰਤਾ ਉਹਨਾਂ ਨੇ।
ਮਨਾ ਕਰਤਾ ਕਿਉ।
ਹਾਂ ਕੋਨ ਕੋ ਕਰਨੀ।
ਚਲੋ ਠੀਕ ਫਿਰ ਮੈਂ ਵੀ ਨ ਰਹਿਣ ਦਿੰਦੀ ਹਾਂ।
ਹਾਂ ਯਾਰ ਇੱਕ ਤਾਂ ਨਾਉਦੇ ਤੇ ਪੈਸਾ ਬੜਾ ਲੱਗ ਜਾਂਦਾ ਜਿਨਾ। ਆਪਾਂ ਉਹਦੇ ਪੈਸੇ ਲਾਣੇ ਆਪਾਂ ਕੁਛ ਉਹਦਾ ਕੋਰਸ ਵਗੈਰਾ ਕਰੀਏ ਉਹਦੇ ਤੇ ਲਾਈਏ ਹਨਾ। ਪੜ੍ਹ, ਪੜ੍ਹ ਕੇ ਕੀ ਕਰਾਂਗੇ ਜਾਂ ਤਾਂ ਆਪਾਂ ਨੂੰ ਕੁਛ ਮਿਲੇ ਪੜ੍ਹ ਕੇ। ਚਲੋ ਬੀ ਏ ਆਪਾਂ ਨੂੰ ਗ੍ਰੈਜੂਏਸ਼ਨ ਤਾ ਕਿਉਂਕਿ ਹੁਣ ਪਲੱਸ ਟੂ ਨੂੰ ਤਾਂ ਬਹੁਤ ਘੱਟ ਲੋਕੀ ਮੰਨਦੇ ਆ ਪਿਛਲੇ ਜ਼ਮਾਨੇ ਚੋਂ ਵੀ ਲੋਕੀ ਬਾਰਾਂ, ਬਾਰਾਂ ਪੜ੍ਹ ਜਾਂਦੇ ਸੀ ਗ੍ਰੈਜੂਏਸ਼ਨ ਤਾਂ ਜ਼ਰੂਰੀ ਹੁੰਦੀ ਹੈ ਕਰਨੀ ਹਨਾ। ਫਿਰ ਆਪਾਂ ਬੀ ਏ ਕਰੀਏ ਬੀਈ ਕੌਮ ਕਰੀਏ ਤਾਂ ਆਪਣੀ ਸਟਰੀਮ ਦੇ ਹਿਸਾਬ ਤੇ ਆਪਾਂ ਜੋ ਲਿਆ ਹੋਇਆ ਸਬਜੈਕਟ। ਉਹਦੇ ਹਿਸਾਬ ਤੇ ਪਰ ਗ੍ਰੈਜੂਏਸ਼ਨ ਤਾਂ ਇੰਪੋਰਟੈਂਟ ਹੁੰਦੀ ਹੈ ਕਰਨੀ।
ਮੇਰੇ ਪਰੇਟੈਸ ਕਹਿੰਦੇ ਤੁਸੀਂ ਬੀ ਐਡ ਕਰਲੋ ਸਾਰੇ ਜਾਣੇ।
ਅੱਛਾ ਯਾਰ ਉਹ ਤੇ ਪੈਸਾ ਬਹੁਤ ਲੱਗਦਾ ਹੈ।
ਲੱਗਦਾ ਤਾਂ ਹੈਗਾ ਫੇਰ ਵੀ ਕਰਨਾ ਤਾਂ ਪੈਣੀ। ਫੇਰ ਵੀ ਇਹ ਤਾਂ ਕਰਨੀ ਤਾਂ ਪੈਣੀ ਆਪਾਂ ਨੂੰ।
ਬਸ ਹੁਣ ਬੀ ਏ ਕਰ ਲਈ ਇਨਾ ਕੁ ਹੀ ਪੜ੍ਹਨਾ ਜਾਂ ਤਾਂ ਆਪਾਂ ਨੂੰ ਕੁਛ ਮਿਲਿਆ ਉਹਦੇ ਵਿੱਚੋਂ ਆਪਾਂ ਕੋਈ ਜੋਬ ਕਰ ਲਈਏ।
ਠੀਕ ਹੈ ਮੈਂ ਤਾਂ ਫਿਰ ਵੇਖਾਂਗੀ ਮੈਂ ਤਾਂ ਕੁਛ ਕਰਾਂਗੀ।
ਅੱਛਾ ਠੀਕ ਹੈ।
ਪੇਰੈਂਟਸ ਅਲਾਉਡ ਕਰਦੇ ਨੇ ਬਾਕੀ ਪਤਾ ਨੀ।
ਅੱਛਾ ਠੀਕ ਹੈ ਕਰ ਲੈ ਗਈ ਇੱਕਲੀ ਬਹੁਤ ਟਫ ਹੁੰਦੀ ਹੈ।
ਚਲੋ ਵੇਖੋ ਅਜੇ ਉਹ ਕਰ ਜਾਣਗੇ ਸਮਰ ਫੇਰ ਮੈਂ ਕਰ ਲੈ ਮਿੰਨਤਾਂ ਮਨਪ੍ਰੀਤ ਨੇ ਕਿਹਾ ਸੀ ਕਰਾਂਗੇ ਅਗਲੇ ਸਾਲ।
ਕੋਨੀ।
ਠੀਕ ਫੇਰ ਰਹਿ ਰਹਿਣ ਦਿੰਦੀ ਮੈਂ ਵੀ ਹੋਰ ਕੋਈ ਕੋਰਸ ਕਰ ਲਾਂਗੇ ਹਾਂਜੀ।
ਠੀਕ ਹੈ।
ਠੀਕ ਹੈ ਜੀ
ਚੱਲ ਠੀਕ ਹੈ ਫੇਰ ਕਰਨ ਆ।
ਸਹੀ ਗੱਲ ਓ
ਠੀਕ-ਠੀਕ, ਓਕੇ-ਓਕੇ।